ਹਾਂਜੀ ਸਸ ਸ੍ਰੀ ਕਾਲ ਮੈਮ ਹੋਰ ਕੀ ਹਾਲ ਆ।
ਵਧੀਆ ਤੁਸੀਂ ਸੁਣਾਓ।
ਮੈਂ ਵੀ ਵਧੀਆ ਹੋਰ ਕੀ ਕਰ ਰਹੇ ਸੀ।
ਕੁੱਛ ਨੀ ਬਸ ਛੱਤ ਹੀ ਬੈਠੇ ਸੀ।
ਹਮ ਵਾਹ ਮੈਂ ਵੀ ਛੱਤ ਤੇ ਸੀ ਅੱਜ ਤੇ।
ਗਰਮੀ ਹੋ ਰਹੀ ਹੈ ਨਾ ਅੱਜ ਤਾਂ ਗਰਮੀ ਬਹੁਤ ਜਾਦਾ।
ਹਾਂ ਕੋਠੇ ਮੈਂ ਇਸੀ ਕਰਕੇ ਆਈ ਹਾਂ ਛੱਤ ਤੇ ਕਿ ਬਈ ਥੋੜੀ ਹਵਾ ਹੋਏਗੀ। ਪਰ ਬਿਲਕੁਲ ਹਵਾ ਨੀ ਚਲਦੀ ਪੱਤਾ ਤੱਕ ਨਹੀਂ ਹਿਲਦਾ ਪਿਆ ਕੋਈ।
ਓਹੀ ਤਾਂ ਬੱਦਲ ਅੱਜ ਵੀ ਆਇਆ ਸੀ ਪਰ ਮੀ ਨੀ ਆਇਆ।
ਹਾਂ ਸਾਡੇ ਇੱਥੇ ਵੀ ਇੱਦਾਂ ਹੀ ਹੁੰਦਾ ਪਿਆ ਮਤਲਬ ਇੰਜ ਸਵੇਰੇ ਪਹਿਲੇ ਧੁੱਪ ਨਿਕਲਦੀ ਹੈ ਫੇਰ ਬੱਦਲ ਹੋ ਜਾਂਦਾ। ਬੱਦਲ ਹੋਣ ਤੋਂ ਬਾਅਦ ਫਿਰ ਏਦਾਂ ਹੋ ਜਾਂਦਾ। ਬਸ ਹਵਾ ਨਹੀਂ ਚਲਦੀ ਬਿਲਕੁਲ ਵੀ ਹਾਂ। ਉਹ ਹੋ ਜਾਂਦਾ ਨਾ ਬਾਰਿਸ਼ ਤੋਂ ਬਾਦ ਜਿੱਦਾਂ ਧੁੱਪ ਆਜੇ ਤੇ ਪੜਾਸਾ ਜਿਹਾ ਹੋ ਜਾਂਦਾ ਹਾਂ ਉਹ ਦਾ ਹੀ ਮੌਸਮ ਹੋਆ ਦਾ ਨਾਲੇ ਉਹ ਅੱਗੇ ਹੋਣਾ ਵੀ ਐਜ ਹੀ ਹੈ। ਸਾਵਣ ਦੇ ਵਿੱਚ ਬਾਰਿਸ਼ ਛਾਂ ਲੱਗਣੀਆਂ ਏ ਤੇ ਬਸ ਫੇਰ ਇਹੀ ਹੋਣਾ ਧੁੱਪ ਹੋ ਗਈ ਤੇ ਪੜਾਸਾ।
ਹਾਂ ਹੋਰ ਵਧੀਆ ਤੁਸੀ ਸੁਣਾ ਤੁਸੀ ਕੀ ਕਰਦੇ।
ਮੈਂ ਉਹੀ ਤੁਹਾਨੂੰ ਕਿਹਾ ਬਸ ਆਫ਼ਿਸ ਤੋਂ ਆਈ ਆ ਚਾਹ ਪੀਤੀ ਹੈ।
ਤੇ ਬਸ ਥੋੜਾ ਜਿੰਨਾ ਹੁਣ ਉੱਪਰ ਆ ਗੀ ਸੀ। ਥੋੜ੍ਹੀ ਹਵਾ ਵ ਲੈਣ ਵਾਸਤੇ ਪਰ
ਹਾ ਹਾਂ ਹਵਾ ਚਲਦੀ ਨਹੀ ਪਈ ਹਾਂ ਇਹ ਵੀ ਹੈ।
ਤੇ ਇਹ ਤਾਂ ਮਤਲਬ ਸਾਰੇ ਪਾਸੇ ਇੱਕੋ ਹੀ ਹਾਲ ਹੈ, ਉੱਧਰ ਇਹ ਸਭ ਪਾਸੇ ਇੱਕੋ ਜ ਤਾਂ ਮੋ
ਹਮ ਹਾਂ ਉਹ ਤੇ ਹੈ ਕੀ ਬਣਾਓ ਰਾਤੀ, ਰਾਤੀ ਕੀ ਬਣਾਣਾ।
ਪਤਾ ਨੀ ਹਜੇ ਤੱਕ ਕੁਛ ਤਿਆਰੀ ਨਹੀਂ ਕੀਤੀ ਹੋਈ ਰਾਤ ਤੀ ਦਾ ਰਾਤੀ ਪਤਾ ਲੱਗੇਗਾ। ਹੁਣ ਥੱਲੇ ਜਾਵਾਂਗੇ ਫਿਰ ਦੇਖਾਂਗੇ ਕੀ ਬਣਾਣਾ ਹੈ।
ਹਾਂ ਇਹ ਵੀ ਹੈ ਦਾਲ ਹੀ ਬਣਾਓਗੇ।
ਹਾ ਵੇਸੇ ਤਾ ਰਾਤ ਦੇ ਟਾਈਮ ਤਾ ਦਾਲ ਹੀ ਬਣਦੀ ਹੈ। ਕਿਉਂਕਿ ਸਬਜ਼ੀ ਸਵੇਰੇ ਬਣ ਜਾਂਦੀ ਹੈ, ਫੇਰ ਰਾਤ ਦੇ ਟਾਈਮ ਦਾਲ ਵਗੇਰਾ ਬਣਦੀ ਹੈ ਦਾਲ ਰੋਟੀ ਹੋ ਗਈ।
ਹਾਂ ਇਹ ਐਵੀ ਤੇ ਹੈਗਾ। ਹੋਰ ਕੀ ਕੀਤਾ ਅੱਜ ਆਫਿਸ।
ਆਫਿਸ ਵਿੱਚ ਬਸ ਕੰਮ ਹੀ ਰਹਿੰਦਾ ਹੈ। ਉਹੀ ਕੁਛ ਇੱਕ ਦੋ ਕਲਾਇੰਟ ਸੀ, ਉਹਨਾਂ ਦਾ ਕੰਮ ਅਟਕਿਆ ਹੋਇਆ।
ਅੱਛਾ, ਅੱਛ
ਬਸ ਦੋ, ਤਿੰਨ ਵਾਰੀ ਅੱਜ ਟਰਾਈ ਕੀਤਾ ਫੇਲ ਨਈ ਹੋਇਆ। ਹੁਣ ਦੇਖੋ ਕੱਲ ਹੁੰਦਾ ਏ ਦੇਖਦੇ ਆ।
ਕਿਉਂਕਿ ਕੰਮ ਹੋਣ ਤੋਂ ਬਾਦ ਈ ਫੇਰ ਅੱਗੇ ਪੇਮੈਂਟ ਦੀ ਪ੍ਰੋਸੈਸ ਹੁੰਦੀ ਏ। ਪੈਲੇ ਕੰਮ ਨੀ ਹੁੰਦਾ ਤੇ ਫੇਰ ਸਿਰ ਉਹ ਪੇਮੈਂਟ ਵੀ ਨਹੀਂ ਕਰਦੇ। ਕਿ ਬਈ ਜੇ ਹੁਣ ਪੇਮੇਂਟ ਪੈਹੇ ਦੇਤੇ ਤੇ ਫੇਰ ਅੱਗੇ ਪਤਾ ਨੀ ਕੰਮ ਹੁੰਦਾ ਵੀ ਐ ਕਿ ਨਈ ਹੁੰਦਾ। ਵੀ ਹਰ ਬੰਦਾ ਅਪਣਾ ਸੇਫ ਜ਼ੋਨ ਦੇਖ ਕੇ ਚਲਦਾ।
ਹਾਂ, ਉਹ ਤੇ ਹੈਗਾ।
ਹਾਂ, ਹੁਣ ਮਣੋ ਤੁਸੀਂ ਕੁਝ ਖ਼ਰੀਦਣਾ ਜੇ ਤੁਆਡਾ ਉਦੋਂ ਈ ਖਰੀਦੋਗੇ ਨਾ ਜਦ ਸਭ ਕੁਛ ਫਾਈਨਲ ਹੋ ਜੇਗਾ।
ਹਾਂ, ਹਾਂ।
ਕੀ ਸਮਝਦੇ ਆ। ਪਰ ਓਨਰ ਨਈ ਨਾ ਸਮਝਦੇ ਮੈਨੇਜਮੈਂਟ ਨਈ ਸਮਝਦੇ ਉਹਨਾ ਨੂੰ ਤਾਂ ਪੈਸਿਆਂ ਨਾਲ ਮਤਲਬ ਐ। ਪੈਸੇ ਆਣੇ ਚਾਈਦੇ ਆ ਕੰਪਨੀ ਚ ਹੂੰ ਪ੍ਰੋਫਿਟ ਆਣਾ ਚਾਈਦਾ ਬਸ
ਹੋਰ ਕੀ ਕਰਦੇ? ਹਾਂਜੀ, ਹਾਂਜੀ।
ਗੱਲ ਕੀਤੀ ਤੁਸੀਂ, ਮੈਂ ਤੁਆਨੂੰ ਕਿਆ ਸੀ ਕਿ ਸਟਿਚਿੰਗ ਓਰ ਪਾਰਲਰ ਦੇ ਬਾਰੇ ਚ
ਹਾਂਜੀ ਕੀਤੀ ਸੀ, ਹਾਂ ਕੀਤੀ ਸੀ ਕਹਿੰਦੇ ਬਈ ਬਾਰਵੀਂ ਤੋਂ ਬਾਦ ਦੇਖਣੀਆਂ ਫਿਰ ਦਸਵੀਂ ਛੁੱਟਿਆ ਪਈ ਗਿਆ ਤਾਂ ਸਿਲਾਈ ਇਸ ਇਕ ਜਾਵਾਂਗੇ ਈ।
ਹੂੰ। ਉਹੀ ਤੇ ਤੁਆਡੇ ਕੋਲੇਜ ਦੀ ਛੁੱਟੀਆਂ, ਹੁਣ ਤੇ ਅਗਲੇ ਸਾਲ ਈ ਹੋਏਂਗੀਆਂ ਹੁਣ ਤਾਂ ਸਮੈਸਟਰ ਖਤਮ ਹੋਣ ਤੋਂ ਬਾਦ ਈ ਹੋਏਗਾ।
ਹੋਰ ਛੋਟੀ ਭੈਣ ਦੀ ਪੜਾਈ ਸਈ ਚੱਲਦੀ ਪਈ ਆ।
ਹਾਂ ਉਹਦੀ ਵਦੀਆ, ਹੁਣੇ ਟਿਊਸ਼ਨੋ ਆਈ ਸੀ ਉਹ ਵੀ
ਅੱਛਾ, ਤੇ ਮੰਮੀ ਪਾਪਾ
ਮੰਮੀ ਉੱਪਰ, ਪਾਪਾ ਬਾਜ਼ਾਰ ਮੰਮੀ ਨਾਲ ਗਿਆ ਦੂਸਰੀ ਮੰਮੀ ਨਾਲ
ਅੱਛਾ, ਛੋਟੀ ਮੰਮੀ ਨਾਲ ਗਏ ਆ।
ਹਾਂਜੀ-ਹਾਂਜੀ ਵੱਡੀ ਘਰ ਏ ਨਾ
ਅੱਛਾ, ਅੱਛਾ ਠੀਕ ਐ।
ਹੂੰ, ਫੇਰ ਐ ਨਾ ਰੁਸਨੀ ਨੀ ਰੂਸਨੀ ਨੀ ਚਾਈਦੀ ਨਾ
ਹਾਂ ਹੁਣ ਤਾਂ ਹੈ ਈ ਆ, ਫੇਰ ਰੁੱਸੇ ਬੰਦੇ ਨੂੰ ਮਨਾਣ ਵਾਸਤੇ ਪਤਾ ਨੀ ਕੀ-ਕੀ ਕਰਨਾ ਪੈਂਦਾ ਹੋਏਗਾ, ਕਦੇ ਹਾਂ ਹੁਣ ਕਦੀ ਕਹਿਣਗੇ ਵੀ ਸਾਨੂੰ ਘੁਮਾਣ ਲੈ ਕੇ ਜਾਓ ਸ਼ੋਪਿੰਗ ਕਰਾਊ ਇਹੀ ਸਬ ਰਹਿੰਦਾ।
ਓਰ
ਜਿੰਨ ਬੰਦਿਆਂ ਵਾਸਤੇ ਔਰਤਾਂ ਨੂੰ ਮਨਾਣਾ ਬੜਾ ਮੁਸ਼ਕਿਲ ਐ।
ਹੋਰ। ਐ ਤਾਂ ਹੈਗਾ।
ਹੋਰ ਦੱਸੋ, ਕਿੱਦਾਂ ਤੁਆਡਾ ਦਿਨ ਕਿੱਦਾਂ? ਕਿੱਦਾਂ ਜਾਂਦਾ ਪਿਆ? ਕੀ ਕਰ ਰਹੇ ਓ ਕਾਲੇਜ ਆਣ ਤੋਂ ਬਾਦ।
ਕੋਛ ਨੀ, ਘਰ ਆਈਦਾ ਦੋ ਮਿੰਟ ਸੌ ਜੀ ਦਾ। ਤੇ ਫੇਰ ਜੋ ਕੰਮ ਮਿਲਦਾ ਕੋਲੇਜ ਤੋ ਉਹ ਕਰੀ ਦਾ, ਚਾਹ ਪੀਣੇ ਫਿਰ ਛੱਤ ਤੇ ਜਣੇ ਆ।
ਅੱਛਾ, ਮਤਲਬ ਉਹ ਕੋਈ ਬੇਸਿਕ ਰੂਟੀਨ ਹੀ ਚਲਦੀ ਪਈ ਹੈ। ਬਸ ਮਤਲਬ ਕੁਛ ਐਸਾ ਨਹੀਂ ਕਿ ਐਕਸਟਰਾ ਕੁਛ ਕਰਦੇ ਪਏ ਹੋ।
ਹੂੰ ਹੂੰ।
ਹੋਰ ਤੁਸੀਂ ਨੀ ਕਿੱਥੇ ਜਾਂਦੇ ਲਾਇਕ ਸੰਡੇ ਨੂੰ ਕਿੱਥੇ ਚਲੇ ਗਏ।
ਆਪਾਂ ਤੇ ਨਹੀਂ ਨਹੀਂ ਛੁੱਟੀਆਂ 'ਚ ਹੀ ਗਏ ਸੀ।
ਅੱਛਾ ਕੱਲ ਜੈਸੇ ਸੰਡੇ ਸੀ। ਸੰਡੇ ਵੀ ਕਿੱਥੇ ਨਹੀਂ ਗਏ।
ਨਹੀਂ ਨਹੀਂ ਘਰ ਹੀ ਸੀ।
ਹੂੰ ਨਾਲੇ ਗਰਮੀ ਦੇ ਵਿੱਚ ਨਿਕਲਿਆ ਵੀ ਨਹੀਂ ਜਾਂਦਾ ਹੋਣਾ। ਹੁਣ ਬੰਦਾ ਕੀ ਕਹਿੰਦਾ ਹੈ।
ਵੀ ਸ਼ਾਮ ਓਹੀ ਸ਼ਾਮ ਦੇ। ਟਾਈਮ ਵੀ ਨਿਕਲ ਜਾਂਦਾ ਹੈ। ਪਰ ਸ਼ਾਮ ਦਾ ਟਾਈਮ ਕੋਈ ਲੈ ਕੇ ਹੀ ਨਹੀਂ ਜਾਂਦਾ ਹੈ।
ਹੂੰ।
ਔਰ ਕਿਆ।
ਪਾਰਕ ਨੀ ਹੈ ਸਾਡੇ ਉੱਥੇ ਕੋਈ।
ਹੈਗੀ ਆ ਪਰ ਜਾਏ ਕਿਦੇ ਨਾਲ ਬੰਦਾ।
ਦੂਰ ਹੈ।
ਨਹੀਂ ਕੋਲ ਹੀ ਹੈਗੇ ਪਰ। ਸਾਥ ਤਾਂ ਹੋਣਾ ਚਾਹੀਦਾ ਹੈ। ਜਾਣ ਵਾਸਤੇ ਪਰ ਕੋਈ ਜਾਂਦਾ ਹੀ ਨਹੀਂ ਫਿਰ ਨਾਲ।
ਅੱਛਾ ਨਹੀਂ ਵੀ ਜਿੱਦਾਂ ਤੁਹਾਡੇ ਘਰ ਦੇ ਵੀ ਜਾਂਦੇ।
ਨਹੀਂ ਨਹੀਂ। ਜਾਂਦੇ ਨੇ ਕਦੀ ਵੱਲ ਜਾਂਦੇ ਨੇ ਫਿਰ। ਏਦਾਂ ਨਹੀਂ ਹਾਂ ਗੌਰਵ ਕਦੀ ਕਦਾਈਂ। ਚਲੇ ਗਏ ਹੁਣ ਰੋਟੀ ਖਾਧੀ ਸੀ। ਚਲੇ ਗਏ ਰੋਜ਼।
ਅੱਛਾ ਹੂੰ ਤੇ ਫੇਰ ਤੁਸੀਂ ਰਾਤੀ। ਰਾਤੀ ਮਤਲਬ ਕੈਸੇ ਸੈਰ ਸੁਰ ਕਰਨ ਜਾਂ ਸਵੇਰੇ ਕਿੱਥੇ ਵੀ ਨਹੀਂ ਜਾਂਦੇ।
ਨਹੀਂ ਨਹੀਂ ਕਿਤੇ ਵੀ ਨਹੀਂ ਬਸ ਘਰ ਹੀ ਰਹਿਣੇ ਹਾਂ।
ਓਕੇ।
ਹਾਂਜੀ।
ਹੋਰ ਬਾਕੀ ਮੇਰਾ ਤਾਂ ਏਦਾਂ ਰਹਿੰਦਾ ਕਿ ਚਲੋ ਕਿੱਥੇ। ਜਿਮ ਜੁਮ ਚਲੇ ਗਏ ਜਿਮ ਚਲੇ ਗਏ। ਹਾਂ ਮੈਂ ਜਿਮ ਜਾਂਦੀ ਹਾਂ ਨਾ।
ਅੱਛਾ ਅੱਛਾ ਫੇਰ ਕਿਹੜੀ ਐਕਸਰਸਾਈਜ਼ ਕਰਦੇ ਹੋ?
ਮੋਰਨਿੰਗ। ਮੋਰਨਿੰਗ ਵਿਚ ਮੈਂ ਜਿੰਮ ਚਲੀ ਜਾਂਦੀ ਹਾਂ। ਫੇਰ ਮੋਰਨਿੰਗ ਜਿੰਮ। ਚੱਲੇ ਗੇ ਜਿੰਮ ਤੋਂ ਆ ਕੇ ਫ਼ੇਰ ਥੋੜਾ ਥੋੜੀ ਦੇਰ ਰੈਸਟ ਕੀਤਾ ਫਿਰ ਥੋੜਾ। ਫਰੈਸ਼ ਫਰੈਸ਼ ਹੋਏ ਫੇਰ ਔਫਿਸ ਜਾਣ ਵਾਸਤੇ ਰੈਡੀ ਹੋਏ। ਫੇਰ ਔਫਿਸ ਜਾਂਣੀ ਆਂ ਫੇਰ ਔਫਿਸ। ਤੋਂ ਆ ਕੇ ਕਿਉਂਕਿ ਬਾਹਰ ਸ਼ਾਮੀ ਆ ਕੇ ਜਾਣਾ ਪੋਸੀਿਬਲ ਨਹੀਂ ਹੈ। ਸਾਢੇ ਛੇ ਤ ਕਈ ਵਾਰੀ ਆਉਂਦੇ ਆਦੇ ਆ ਵੱਜ ਜਾਂਦੇ ਆ ਰ ਕਈਾਰੀ ਜੇ ਆਫਿਸ ਚ ਕੋਈ ਕੰਮ ਪੈਂਡਿੰਗ ਹੋਏ। ਫਿਰ ਪੰਦਰਾਂ ਵੀਹ ਮਿੰਟ ਰੁਕਣਾ ਵੀ ਪੈ ਜਾਂਦਾ।
ਹਾਂ ਮੈਂ ਨਹੀਂ ਫਿਰਸੀ ਜਿਨ ਜਾਦੇ ਕੁਛ ਖਾਦੇ ਕਿ ਖਾਂਦੇ ਵੀ ਹੋਵੇ ਕੁਛ ਆਪਣੇ ਅਲੱਗ ਹੀ ਪ੍ਰੋਟੀਨ ਵਸ ਉਹ ਨੂੰ ਕੁਛ ਖਾਂਦੇ ਵੀ ਤਾਂ ਹੋਵੋਗੇ ਫੇਰ ਤੁਸੀਂ
ਨਹੀਂ ਡਾਇਟ ਤਾਂ ਇੰਨਾ ਨਹੀਂ ਉਹ ਹੈ ਮਤਲਬ ਨੋਰਮਲ ਹੀ ਡਾਇਟ ਲੈਂਦੀ ਹ ਜਿੱਦਾਂ ਪ੍ਰੋਟੀਨ ਵਗੈਰਾ ਲੈ ਲਿਆ ਸ਼ੇਕ ਵਗੈਰਾ ਲੈ ਲਿਆ ਬਸ ਇਹੀ ਨੋਰਮਲੀ ਐਸਾ ਨਹੀਂ ਕਿ ਕੁਛ ਹੋ ਫਾਲਤੂ ਜ ਸੇ ਆਉਂਦੇ ਆ ਨਾ ਬਈ ਬਾਕੀ ਪ੍ਰੋਟੀਨ ਤੋਂ ਇਲਾਵਾ ਜੈਸੇ ਹੋਰ ਵੀ ਬਹੁਤ ਕੁਛ ਸ ਹ ਵੈਸਾ ਕੁਛ ਨ ਬ ਮੈਂ ਕਰ ਜਇ ਕੀਤਾ। ਕਿ ਚਲੋ ਥੋੜੀ ਫਿਜ਼ੀਕਲ ਐਕਸਾਈਜ਼ ਹੋ ਜੇਗੀ ਬਿਕੋਜ਼ ਆਫਿਸ ਵੀ ਪੂਰਾ ਟਾਈਮ ਬੈਠੇ ਰਹਿਣਾ ਕੁਛ ਔਫ ਵੈਸੇ ਤੇ ਹੈ ਈ ਨੀ ਕਦੋਂ ਕੁਛ ਆਪਾਂ, ਕੁਛ ਵਰਕ ਆਊਟ ਈ ਕਰਦੇ ਪਏ ਆਂ। ਥੋੜਾ ਵਰਕ ਆਊਟ ਕਰਨਾ ਵੀ ਜ਼ਰੂਰੀ ਐ।
ਫੇਰ ਸਵੇਰੇ ਜਲਦੀ ਉੱਠਦੇ ਹੋਵੋਗੇ? ਫਿਰ ਸਵੇਰੇ ਕਿੰਨੇ ਵਜੇ ਉੱਠਦੇ ਔ?
ਹਾਂ, ਜਲਦੀ ਕੀ ਮਤਲਬ ਨ ਸਾਢੇ ਨੋ ਵਜੇ ਮੈਨੂੰ ਔਫਿਸ ਜਾਣਾ ਹੁੰਦੈ। ਤੋ ਉਸ ਹਿਸਾਬ ਦੇ ਨਾਲ ਸੱਤ, ਛੇ-ਸਾਢੇ ਛੇ ਵਜੇ ਉੱਠ ਜਾਔ। ਸਾਢੇ ਸੱਤ ਵਜੇ ਤੱਕ ਕੰਜਿਊਮ ਹੋ ਜਾਂਦੈ। ਫੇਰ ਘਰ ਆਔ, ਫੇਰ ਥੋੜਾ ਮਤਲਬ ਰੈਸਟ ਕਰਕੇ ਅੱਠ-ਸਾਢੇ ਅੱਠ ਵਜੇ ਲਿਆਣਾ ਸ਼ੁਰੂ ਕਰੋ ਤੇ ਵੀ ਇੱਕ ਘੰਟੇ 'ਚ ਬੰਦਾ ਤਿਆਰ ਤਾਂ ਹੋ ਈ ਜਾਂਦੈ। ਕਿਉਂਕਿ ਮੈਨੂੰ ਏ ਹੁੰਦੈ ਕਿ ਮੈਨੂੰ ਰੋਟੀ ਪਾਣੀ ਦਾ ਮੈਨੂੰ ਨੀ ਦੇਖਣਾ ਹੁੰਦਾ ਨਾ। ਔ ਫਿਰ ਮੰਮੀ ਬਨਾ ਈ ਦਿੰਦੇ ਆ। ਫੇਰ ਮੇਰਾ ਕੰਮ ਬਸ ਸਵੇਰੇ ਰੇਡੀ ਹੋਣ ਦਾ ਈ ਹੁੰਦੈ ਕਿ ਰੈਡੀ ਹੋ ਕੇ ਔਰ ਰੇਡੀ ਹੋ ਕੇ ਚਲੇ ਗਏ।
ਹਾਂ ਫੇਰ ਤੇ ਬੰ ਦੂਰ ਹੋਏਗਾ, ਦੂਰ ਈ ਹੋਏਗਾ ਫਿਰ ਤੇ।
ਨਈ ਦੂਰ ਕਿਉਂ ਹੋਇਗਾ ਨਾ ਨੇੜੇ ਆ ਤਾਂ ਈ ਤਾਂ ਟਾਈਮ ਨੀ ਲੱਗਦਾ ਦੂਰ ਹੋਏ ਤੇ ਫੇਰ ਤੇ ਮੈਨੂੰ ਹੋਰ ਜਲਦੀ ਉੱਠਣਾ ਪਏਗਾ। ਫਿਰ ਤੇ ਅੱਧਾ ਘੰਟਾ ਤੇ ਮੈਨੂੰ ਅੱਧਾ ਘੰਟਾ ਤਾਂ ਮੈਨੂੰ ਆਣ ਜਾਣ ਵਾਸਤੇ ਚਾਈਦਾ ਹੋਏਗਾ ਫੇਰ।
ਹਾਂ-ਹਾਂ, ਫੈਕਟਰੀਸ ਜਾਂਦੇ ਹੋਗੇ, ਅਪਣੇ ਆਪ ਈ ਆ ਜਾਂਦੇ ਹੋਵੋਗੇ।
ਹੂੰ।
ਹਾਂ ਨਈ ਨਾ।
ਸੋਚਦੇ ਆਂ ਕਈ ਆਰੀ ਬਈ ਪੈਦਲ ਚੱਲ ਜਾਈਏ ਬ ਮੋਰਨਿੰਗ ਵੋਕ ਵੀ ਹੋ ਜੇਗੀ ਨਾਲ। ਪਰ ਉਦੇ 'ਚ ਫੇਰ ਟਾਈਮ ਜਾਏਗਾ, ਇਸ ਕਰਕੇ।
ਹਾਂ-ਹਾਂ।
ਹੂੰ, ਹੋਰ ਤੁਸੀ ਮਤਲਬ ਤੁਸ ਤੁਸੀ ਕਿਆ ਤੁਸੀ ਤਾਂ ਬਈ ਇੱਕ ਕਾਲਜ ਤੋਂ ਈ ਆ ਕੇ ਫੇਰ ਘਾਰ ਈ ਹੁੰਦੇ ਔ।
ਹਾਂ ਫੇਰ ਮੈਂ ਨੀ ਕਿਧਰੇ ਜਾਂਦੀ ਫੇਰ ਬੰਦਾ ਜਦੋਂ ਮਰਜੀ ਕੁਛ ਵੀ ਕਰ ਸਕਦੈ।
ਹਾਂ ਔ ਵੀ ਸਈ ਐ ਮਤਲਬ ਔ ਤੇ ਬੰਦੇ ਦੀ ਅਪਣੀ-ਅਪਣੀ ਮਰਜ਼ੀ ਐ ਹੋਰ ਪਰਸਨ ਦੀ ਏਨੀ ਕੈਸੇ, ਬਈ ਘਾਰ ਰੈਨੈ ਔ ਕੁਛ ਹੋਰ ਵੀ ਜੁਆਇਨ ਕਰਨੈ। ਚਲੋ ਠੀਕ ਐ। ਫੇਫ ਕਰਦੀ ਆਂ ਮੈਂ ਬਾਦ 'ਚੋਂ।
ਠੀਕ ਐ, ਠੀਕ
ਠੀਕ ਐ ਜੀ, ਚਲੋ ਬਾਏ-ਬਾਏ।
ਠੀਕ ਐ, ਬਾਏ।